ਸਤਿ ਸ੍ਰੀ ਅਕਾਲ, ਭੈਣ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ ਤੁਸੀਂ।
ਹਾਂਜੀ ਵਧੀਆ, ਤੁਸੀਂ ਕਿਵੇਂ ਹੋ, ਠੀਕ ਹੋ।
ਹਾਂਜੀ ਹਾਂਜੀ, ਮੈਂ ਵੀ ਬਹੁਤ ਵਧੀਆ, ਮੈਂ ਤੇ ਕਾਫੀ ਟਾਈਮ ਹੋ ਗਿਆ, ਸੋਚਦੀ ਵੀ ਸੀ ਮੈਂ ਤੁਹਾਨੂੰ ਫੋਨ ਲਾਵਾਂ ਤੇ ਅੱਜ ਮੈਨੂੰ ਟੈਮ ਮਿਲਿਆ ਤੇ ਮੈਂ ਫੋਨ ਕਰ ਕੀਤਾ।
ਹਾਂਜੀ ਵਧੀਆ ਕੀਤਾ, ਬਹੁਤ ਵਧੀਆ ਕੀਤਾ, ਹੋਰ ਦੱਸੋ ਕੀ ਕਰ ਰਹੇ ਹੋ।
ਕੁਛ ਨੀ ਮੈਂ ਹੁਣੇ ਰੋਟੀ ਰੂਟੀ ਰੋਟੀ ਬਣਾ ਕੇ ਵਿਹਲੀ ਹੋਈ ਸੀ, ਤੇ ਮੈਂ ਬੈਠੀ ਹੋਈ ਸੀ। ਤੇ ਮੈਂ ਪੁੱਛਣਾ ਸੀ, ਮੈਂ ਤੁਹਾਨੂੰ ਵੇਖ ਵੇਖਿਆ ਸੀ, ਦੋ ਦਿਨ ਪਹਿਲੇ ਬਾਜ਼ਾਰ ਚ ਤੇ ਤੁਸੀਂ ਟੋਪ ਪਾਇਆ ਸੀ, ਬੜਾ ਸੋਹਣਾ ਲੱਗਦਾ ਪਿਆ ਸੀ ਟੋਪ।
ਅੱਛਾ ਅੱਛਾ, ਉਹ ਬਲੈਕ ਵਾਲਾ।
ਹਾਂਜੀ ਹਾਂਜੀ।
ਅੱਛਾ ਅੱਛਾ, ਅੱਛਾ ਹਾਂ, ਉਹ ਮੈਂ ਓਨਲਾਈਨ ਮੰਗਵਾਇਆ ਸੀ। ਤੇ ਓਨਲਾਈਨ ਕੱਪੜੇ ਮੰਗਾਉਂਦੀ ਆ ਮੈਂ ਤੇ।
ਅੱਛਾ ਅੱਛਾ ਤੇ ਬੜੇ
ਹਾਂਜੀ ਬਹੁਤ ਹੀ ਵਧੀਆ, ਨਹੀਂ ਓਨਲਾਈਨ ਕੱਪੜੇ ਮੰਗਾਉਦੀ ਆ। ਤੁਸੀਂ ਤੁਹਾਨੂੰ ਵਧੀਆ ਲੱਗਿਆ। ਤੁਸੀਂ ਵੀ ਲੈਣਾ ਹੋਏਗਾ ਫਿਰ ਤਾਂ
ਨਾ ਮਨ ਹੈਗਾ ਟੋਪ ਲੈਣ ਤੇ।
ਹਾਂਜੀ ਉਹ ਓਨਲਾਈਨ ਮਿਲਦਾ ਉਹ ਬੜੀ ਸਾਰੀ ਪਾਂ ਨੇ ਅੱਜ ਕੱਲ੍ਹ ਤਾਂ ਮੀਸ਼ੋ ਹੋ ਗਿਆ ਮੈ ਗਿਆ ਇੰਨੀ ਆਪਾਂ ਨੇ ਜਿੱਥੋਂ ਮਰਜ਼ੀ ਲੈ ਲਓ।
ਕਿਉਂਕਿ ਮੈਂ ਤੇ ਨਾ ਪਹਿਲੇ ਕਦੀ ਔਨਲਾਈਨ ਕੁੱਛ ਸ਼ੋ ਪਿੰਗ ਕੀ ਤੀ ਨਹੀਂ ਕੱਪੜਾ ਵਗੈਰਾ ਤੇ ਕਦੀ ਨੀ ਮੰਗਾਇਆ ਕਰੋਸ ਸਰੀ ਦਾ ਸਮਾਨ ਮੰਗਾਇਆ ਸੀ। ਕੱਪੜੇ ਤੇ ਮੈਂ ਅੱਜ ਤੱਕ ਮੰਗਾਏ ਨਹੀਂ। ਤੇ ਤੁਸੀਂ ਮੈਨੂੰ ਨਾ ਉਹਦਾ ਲਿੰਕ ਵਟਸਐਪ ਕਰਨਾ।
ਹਾਂ-ਹਾਂ ਜ਼ਰੂਰ ਜਿੰਨੇ ਮਰਜ਼ੀ ਉਹ ਬਲਕਿ ਪਹਿਲੇ ਮੈਂ ਵੀ ਇੰਨੇ ਡਰਦੀ ਸੀ ਬਈ ਕਰਾਂ ਜਾਂ ਨਾ ਕਰਾਂ। ਪਤਾ ਨਹੀਂ ਕਿਵੇਂ ਜਾ ਆਏਗਾ ਕੱਪੜਾ ਬਟ ਬਹੁਤ ਈ ਵਧੀਆ ਆਉਂਦਾ ਬਹੁਤ ਈ ਵਧੀਆ ਆਉਂਦਾ ਐ ਕੱਪੜਾ ਮਤਲਬ ਵਧੀਆ ਲੱਗਦਾ ਐ। ਮਤਲਬ ਕੋਈ ਰਿਸਕ ਵੀ ਨਹੀਂ ਹੈਗਾ। ਕਿ ਸਾਡੀ ਪੇਮੈਂਟਸ ਵਗੈਰਾ ਦਾ ਕੁੱਛ ਹੋ ਉਹ ਫਰੋਡ ਨਾ ਹੋਜੇ ਬਲ ਕੁੱਛ ਵੀ ਨਹੀਂ ਹੈਗਾ ਬਹੁਤ ਵਧੀਆ ਵੇ।
ਉਹਦੇ ਚ ਹੋਰ ਕੋਈ ਕਲਰ ਮਿਲ ਜਾਏਗਾ ਮੈਂ ਕਿਹਾ
ਹਾਂਜੀ ਬਹੁਤ ਓਪਸ਼ਨਸ ਨੇ ਬਹੁਤ ਓਪਸ਼ਨਸ ਨੇ।
ਅੱਛਾ-ਅੱਛਾ ਫੇਰ ਤੁਸੀਂ ਮੈਨੂੰ ਜਰੂਰ ਲਿੰਕ ਭੇਜਣਾ ਤੇ ਅਗਰ ਬਾਈ ਚਾਂਸ ਅਗਰ ਕਿਸੇ ਨੂੰ ਫਿਟ ਨਹੀਂ ਆਂਦਾ ਫੀ ਦਾ ਕੋਈ ਇਸ਼ੂ ਹੁੰਦਾ ਐ।
ਹਾਂ ਤੇ ਫਿਰ ਹਾਂਜੀ ਹਾਂਜੀ ਚੇਂਜ ਵੀ ਕਰਾ ਸਕਦੇ ਓ ਚੇਂਜ ਵੀ ਕਰ ਸਕਦੇ ਓ ਤੁਸੀਂ ਨਈ ਲੈਣਾ ਤਾਂ ਵੀ ਤੁਸੀਂ ਕੈ ਸਕਦੇ ਓ ਵੀ ਸਾਨੂੰ ਨਈ ਚਾਈਦਾ ਬੋਤ ਸਾਰੇ ਓਪਸ਼ਨਸ ਨੇ ਕੋਈ ਓ ਨੀ ਹੈਗਾ ਬੋਤ ਵਧੀਆ ਐਪ ਹੈਗੀ ਏ
ਅੱਛਾ ਅੱਛਾ ਤੁਸੀਂ ਸਾਰੇ ਆਪਾਂ ਤੋਂ ਈ ਮੰਗਾਦੇ ਓ ਮਤਲਬ
ਮੈਂ ਜਿਆਦਾਤਰ ਤਾਂ ਮਿੰਤਰਾ ਤੋਂ ਮੰਗਾਨੀ ਆ ਮੀਸ਼ੋ ਤੋਂ ਮੈਂ ਇੰਨਾ ਨੀ ਮੰਗਾਂਦੀ ਕਦੀ ਕਦੇ ਹੋਜੇ ਬੰਗਾ ਲਈ ਦਾ ਜਿਵ ਕੋਈ ਚੀਜ਼ ਪਸੰਦ ਆ ਗੀ
ਹਾਂਜੀ-ਹਾਂਜੀ ਓ ਤੇ ਹੈ ਈ ਕਿਉਂਕਿ ਮੈਂ ਅੱਜ ਆਫਲਾਈਨ ਸ਼ੋਪਿੰਗ ਕਰਨੀ ਆ ਮੈਂ ਓਨਲਾਈਨ ਕਦੀ ਕੀਤੀ ਨੀ ਗਰੋਸਰੀ ਮੰਗਾਈ ਵਧੀਆ ਨਿਕਲੀ
ਅੱਛਾ ਅੱਛਾ-ਅੱਛਾ ਮੈਂ ਕਦੀ ਵੈਸੇ ਗਰੋਸਰੀ ਨੀ ਮੰਗਾਈ ਗਰੋਸਰੀ ਤਾਂ ਮੈਂ ਆਪ ਹੀ ਲੈ ਕੇ ਆਉਂਦੀ ਹਾਂ ਮੋਲ ਵਗੈਰਾ ਤੋਂ ਲੈਦੀ
ਅੱਛਾ-ਅੱਛਾ ਹਾਂ ਬਹੁਤ ਵਧੀਆ ਸਮਾਨ ਆਉਂਦਾ ਜੀ ਵੇ ਉਹਨਾਂ ਨੇ ਵਿਖਾਇਆ ਹੁੰਦਾ ਫੋਟੋ ਚ ਬਿਲਕੁਲ ਉਵੇਂ ਸਮਾਨ ਆਉਂਦਾ ਹੈ
ਅੱਛਾ ਚਲੋ ਵਧੀਆ
ਤੁਸੀਂ ਵੀ ਮੰਗਉਣਾ ਕਦੀ ਗਰੋਸਰੀ ਦਾ ਸਮਾਨ ਕਿਉਂਕਿ ਨਾ ਮੈ ਨਵੀਂ-ਨਵੀਂ ਆਈਟਮ ਚਾਹੀਦੀਆਂ ਹੁੰਦੀ ਰਸੋਈ ਚ ਰੱਖਣ ਲਈ ਤੁਹਾਨੂੰ ਪਤਾ ਅੱਜ ਕੱਲ ਕਿੰਨੀ ਡੈਕੋਰੇਟਿਵ ਚੀਜ਼ਾਂ ਚਲੀਆਂ ਹੋਈਆਂ ਨੇ ਤਾਂ ਕਰਕੇ ਫੇਿਰ ਮੈਂ ਗਰੋਸਰੀ ਉੱਥੇ ਹੀ ਮੰਗਉਂਦੀ ਆ
ਅੱਛਾ ਵਧੀਆ ਗੱਲ ਹੋਰ-ਹੋਰ ਦੱਸੋ ਘਰ ਸਬ ਠੀਕ ਤੁਹਾਡੀ ਪੇਰੈਂਟਸ ਠੀਕ ਹੈਗੇ ਨੇ ਬਸ ਹਾਂ-ਹਾਂ ਠੀਕ ਨੇ ਤੁਹਾਡੀ ਸਿਸਟਰ ਲੋ ਆਈ ਦੀ ਸੀ ਨਾ ਮੈਂ ਵੇਖਿਆ ਸੀ
ਅੱਛਾ-ਅੱਛਾ ਹਾਂ-ਹਾਂ ਉਹ ਆਈ ਦੀ ਸੀ ਉਸ ਦਿਨ ਮੈਂ ਤੁਸੀਂ ਮੈਂ ਸ਼ਾਇਦ ਮੈਨੂੰ ਪਰਸੋਂ ਹੀ ਵੇਖਿਆ ਹੋਣਾ ਫਿਰ ਉਸ ਤੋਂ ਪਹਿਲਾਂ ਨਾ ਹਾਂ ਉਹ ਨਾ ਅਸੀਂ ਉਹ ਇੱਕ ਦਿਨ ਲਈ ਆਈ ਸੀ ਤੇ ਫਿਰ ਅਸੀਂ ਉਹਨੂੰ ਕੱਪੜੇ ਦਵਾਣੇ ਸੀ ਫ ਤਾਂ ਕਰਕੇ ਬਾਜ਼ਾਰ ਗਏ ਸੀ
ਆਖਿਆ ਸੀ ਬੇਟੀ ਵੀ ਸੀ ਉਹਦੇ ਨਾਲ ਛੋਟੀ ਸੀ ਪਿਆਰ ਹੀ ਲੱਗ ਰਹੀ ਸੀ ਉਹ ਵੀ
ਹਾਂਜੀ-ਹਾਂਜੀ ਫਿਰਰ ਨਾ ਮੈਂ ਹੱਥੋਂ ਹੀ ਦੀਵਾ ਤੇ ਕੱਪੜੇ ਹੁਣ ਮੈਂ ਤੁਹਾਨੂੰ ਪਤਾ ਫੇ ਇੰਨੀ ਦੂਰ ਕਿੱਥੇ ਜਾਣਦੀ ਠੀ ਹੋਰ ਦੁਕਾਨ ਨਾਲ ਤੁਹਾਨੂੰ ਪਤਾ ਫਿਰ ਮੈਂ ਜਲਦੀ-ਜਲਦੀ ਆਂ ਹੁੰਦੀ ਫਿਰ ਮੈਂ
ਹਾਂ ਚਲੋ ਸਹੀ ਹੈ ਹੋਰ ਕੀ ਬਣਾ
ਵਾਲਾ ਸੋਚ ਵੀ ਸੀ ਅਜ ਅਸੀਂ ਬਣਾਏ ਹਾਂ ਪਤਾ ਕੀ ਓਨਲਾਈਨ ਚ ਤੁਹਾਨੂੰ ਪਤਾ ਟੈਮ ਵੀ ਬਚ ਜਾਂਦੇ ਕਿਉਂਕਿ ਹੁਣ ਮੈਂ ਅੱਗੇ ਤੋਂ ਜੋਬ ਜੁਆਇਨ ਕਰਦੀ ਹ ਨਾ ਹੁਣ ਤੇ ਜੋਬ ਕਰਾਂਗੀ ਤੇ ਹਾਂ ਹੁਣ ਮੈਂ ਟੀਚਿੰਗ ਚ ਕੀਤਾ ਇੰਟਰਵਿਊ ਤੇ ਮ ਗਰਮੀ ਦੀ ਛੱਟੀ ਤੋਂ ਬਾਅਦ ਫ ਜੋਬ
ਬਿਲਕੁਲ ਵਧੀਆ ਗੱਲ ਹੋਰ ਕੀ ਆਪਣਾ ਖਰਚਾ ਪਾਣੀ ਨਿਕਲ ਜਾਂਦਾ ਘਰ ਦਾ ਹੋਰੀ।
ਹੋਰ ਕੀ ਮੈਂ ਕਿਹਾ ਜਦੋਂ ਅਸੀਂ ਇੰਨੀ ਪੜ੍ਹਾਈ ਕੀਤੀ? ਹੋਈ ਹੈ ਤੇ ਹੁਣ ਵੈਸੇ?
ਹਾਂ ਹਾਂ ਮੈਂ ਵੀ ਸੋਚ ਰਹੀ ਹਾਂ ਹੁਣ ਮੇਰੀ ਵੀ ਹੁਣ ਐਮ ਏ ਕੰਪਲੀਟ ਹੋਈ ਹੈ ਪਿਛਲੇ ਸਾਲ ਮੈਂ ਵੀ ਸੋਚ ਰਹੀ ਹਾਂ? ਇੰਟਰਵਿਊ ਵਗੈਰਾ ਤੇ ਕਰਤਾ ਮੈਂ ਵੀ?
ਅੱਛਾ ਤੁਸੀਂ ਟੀਚਿੰਗ ਲਈ ਸੋਚ ਰਹੇ ਹੋ ਫਿਰ ਜਾਣ ਦਾ?
ਹਾਂ ਟੀਚਿੰਗ ਦਾ ਹੀ ਸੋਚ ਰਹੀ ਹਾਂ ਜਾਂ ਕੋਚਿੰਗ ਦੇ ਦਾ ਬੱਚਿਆਂ ਨੂੰ ਕੁਛ ਤਾਂ ਕਰਾਂਗੀ।
ਹਾਂ ਫਿਰ। ਘਰ ਵੇਹਲੇ ਬੈਹਣ ਨਾਲੋ ਤਾਂ ਚੰਗਾ। ਤੁਹਾਡੇ ਕੋਲ ਦੋ ਪੈਸੇ ਹੀ ਆਉਣਗੇ ਔਰ ਨੌਲੇਜ ਵੀ ਵੱਧੇਗੀ ਐ ਵੀ? ਤੇ ਹੈਗਾ ਨਾ। ਤੇ ਤੁਹਾਨੂੰ ਨੌਲੇਜ ਵੀ ਕਾਫ਼ੀ ਵੱਧੇਗੀ ਮੈਂ ਵੀ ਇਹ ਸੋਚਦੀ ਵੀ ਆ ਕਿ ਬਈ? ਤੇ ਹੁਣ ਜਾਵਾਂਗੀ ਤਾਂ ਕਰਕੇ ਨਾ ਮੈਂ ਕੁੜਤੀਆਂ ਮੰਗਵਾਉਣੀਆਂ ਸੀ ਤੇ ਮੈਨੂੰ? ਮੈਂ ਕਿਹਾ ਔਨਲਾਈਨ ਬੜੀ ਵਧੀਆ ਮਿਲਦੀਆਂ ਨੇ?
ਹਾਂ ਔਨਲਾਈਨ ਤੇ ਬਹੁ ਹਾਂ ਹਾਂ ਕੁੁੜਤੀਆਂ, ਟੋਪ ਬਹੁਤ ਕੁਛ। ਸਭ ਕੁਛ ਮੰਗਵਾਉਣੀ ਹਾਂ ਮੈ ਤਾਂ ਸ਼ੋਰਟ ਕੁੁੜਤੀ ਚੱਲੀਆਂ ਹੋਈਆਂ ਨੇ। ਕੋਟ ਸੈਟ ਚੱਲੇ ਹੋਏ ਨੇ ਔਨਲਾਈਨ ਤਾਂ। ਜਿਵੇਂ ਮਰਜ਼ੀ ਤੁਸੀਂ ਡਿਜ਼ਾਇਨ ਕਹਿ ਦੋ ਪਸੰਦ ਨਾ ਆਏ ਤੇ ਵਾਪਸ ਕਰਦੋ ਕੋਈ ਲਫੜਾ ਹੀ ਨਹੀਂ ਹੈਗਾ। ਹੈ ਔਰ ਅਗਰ ਅਸੀਂ ਔਫਲਾਈਨ ਸ਼ੋਪਿੰਗ ਕਰੀਏ? ਔਫਲਾਈਨ ਸ਼ੋਪਿੰਗ ਕਰੀਏ ਤੇ ਕੋਈ ਚੀਜ਼ ਪਸੰਦ ਨਾ ਆਏ ਤੇ ਥੋੜਾ ਇਹ ਵੀ ਹੁੰਦਾ ਪਤਾ ਨੀ। ਜਿਹੜਾ ਹੈਗਾ ਵੇ ਸੇਲਰ ਵਾਪਸ ਲਏਗਾ ਜਾ ਨਹੀਂ। ਲਏਗਾ ਥੋੜਾ ਏਦਾਂ ਹੈ ਪਰ ਮੈਨੂੰ ਤਾਂ ਔਨਲਾਈਨ ਜ਼ਿਆਦਾ ਵਧੀਆ ਲੱਗਦੀ ਹੈ ਸ਼ੌਪਿੰਗ।
ਬਸ ਮੈਨੂੰ ਤੇ। ਇਹ ਡਰ ਲੱਗਦਾ ਨਾ ਫੈਬਰਿਕ ਦਾ ਤੇ ਆਪਾਂ ਅਗਰ ਬਾਏ। ਬਾਏਚਾਂਨਸ ਉਹਨਾਂ ਨੇ ਵਾਪਸ ਨੀ ਕੀਤਾ ਤੇ ਫੇਰ ਕਿੰਨੀ ਦਿੱਕਤ? ਹੋਏਗੀ ਸਹਿਜ ਸੂਜ ਵਾਸਤੇ ਦਿੱਕਤ ਆਉਂਦੀ ਹੈ? ਹੁੰਦੀ ਹੈ ਨਾ।
ਹਾਂ ਹਾਂ ਹਾਂ ਸਾਈਜ਼ ਸਾਡਾ ਵੇਖੋ ਤੁਸੀਂ ਤੁਹਾਡਾ ਮੇਰਾ ਹੀ ਵੱਖਣ ਹੀ ਹੈ। ਗੈ ਕਦ ਕਾਟੀ ਤਾਂ ਵੈਸੇ ਮੈਂ ਤਾਂ ਮੀਡੀਅਮ ਮੰਗਾਉਣੀ ਹਾਂ ਮੀਡੀਅਮ ਫਿੱਟ ਆ ਜਾਂਦਾ ਲਾਰਜ ਫਿਰ ਬਹੁਤ ਹੀ ਵੱਡਾ ਹੋ ਜਾਂਦਾ ਸਮੌਲ। ਹੋਰ ਫਿਰ ਮੇਰੇ ਤੋਂ ਮੈਨੂੰ ਟਾਈਟ ਆਉਂਦਾ ਸਮੋਲ? ਛੋਟਾ ਰਹਿ ਜਾਂਦਾ ਹੈ ਫਿਰ।
ਅੱਛਾ। ਅੱਛਾ ਤੇ ਤੁਸੀਂ ਚੰਗਾ ਕਰਦੇ ਹੋ ਤੁਹਾਡਾ ਟਾਈਮ ਵੀ ਬਚ ਜਾਂਦਾ ਕਿਉਂਕਿ ਅੱਗੋਂ ਮੈਂ ਜੋਬ ਕਰਨੀ ਫੇਰ ਟਾਈਮ ਨੀ ਹੁੰਦਾ ਮੇਰੇ ਕੋਲ ਮਾਰਕੀਟ ਵਗੈਰਾ ਜਾਣ ਦਾ।
ਔਡਰ। ਰਾਤੀ ਜਿੰਨੇ ਮਰਜ਼ੀ ਹੋਜੇ ਤੁਸੀਂ ਕਰ ਲੋੜ ਨਾਲੇ ਬਲਿੰਕਿਟ ਤਾਂ ਬਹੁਤ ਵਧੀਆ ਬਲਿੰਕਟ ਤ ਉਹ ਮੇਰੇ ਬੱਚੇ ਮੰਗਵਾਉਦੇ ਨੇ ਮੈਂ
ਅੱਛਾ ਅੱਛਾ ਤੁਸੀਂ ਬਲਿੰਕਟ ਯੂਜ ਕਰਦੇ ਹੋ ਤੁਸੀਂ
ਬੱਚੇ ਲੱਦੇ ਨੇ ਵੈਸੇ ਉਹ ਮੈਨੂੰ ਮੰਗਵਾ ਦਿੰਦੇ ਨੇ ਬਟ ਮੈਂ ਕਦੇ ਚਲਾਇਆ ਈਵਨੀਿੰਗ ਕੇ ਉਵੇਂ ਹੋਣਾ ਇਹਦੇ ਵਿੱਚ ਵੀ
ਕਹਿੰਦੇ ਆ ਤੇ ਦਸ ਮਿੰਟ ਚ ਡਿਲੀਵਰੀ ਕਰ ਦਿੰਦੇ ਨੇ ਮੈਂ ਕਿਹਾ ਤੇ ਬੜਾ ਵਧੀਆ ਫੇਿਰ ਮੇਰੀ ਸਹੇਲੀ ਰਹਿੰਦੀ ਨਾ ਉਹਨੇ ਮੰਗਵਾਆ ਅਸੀ ਰਾਤਤੀ ਕਹਨੀ ਗਿਆਰਾਂ ਵੱਜ ਗਏ ਸੀ ਤੇ ਉਹਨੇ ਕੋਈ ਸਮਾਨ ਮੰਗਉਣਾ ਸੀ ਘਰ ਦਾ ਖ਼ਤਮ ਹੋ ਗਿਆ ਤੂੰ ਦਸ ਮਿੰਟ ਸ਼ਰਨਾਲੂ ਦੇਣ ਆ ਗ ਮੈਂ ਕਿਹਾ ਐ ਵਧੀਆ ਬਸ ਥੋੜੇ ਚਾਰਜਿਸ ਲੱਗਦੇ ਨੇ ਮੇਰੇ
ਹਾਂ ਹਾਂ ਚਾਰਜਿਸ ਲੱਗੇ ਹਾਂ ਹੋਰ ਦੱਸੋ ਕੁਛ
ਤੇ ਬੜੇ ਟੈਕਨੋਲੋਜੀ ਆ ਗਈ ਪੁੱਛੋ ਨਾ ਹਰ ਚੀਜ਼ ਘਰ ਬੈਠੇ ਬੈਠੇ ਸਾਨੂੰ ਮਿਲ
ਹੋਰ ਕੀ ਪਹਿਲੇ ਤਾਂ ਐਸੋ ਕੁਛ ਵੀ ਨੀ ਹੁੰਦਾ ਸੀ ਪਹਿਲਾਂ ਤਾਂ ਸਾਨੂੰ ਔਫਲਾਈਨ ਸ਼ੋਪਿੰਗ ਕਰਨੀ ਹੁੰਦੀ ਸਾਡਾ ਸਾਰਾ ਟਾਈਮ ਵੇਸਟ ਹੋ ਜਾਂਦਾ ਸੀ ਫਿਰ ਕੁੱਛ ਪਸੰਦ ਵੀ ਨਹੀਂ ਆਂਦਾ ਸੀ ਐਸੇ ਹੀ ਹੁੰਦਾ ਹੁਣ ਤਾਂ ਜਿੰਨੇ ਮਰਜ਼ੀ ਵਜੇ ਜਦੋਂ ਲੈ ਲੋ ਪਸੰਦ ਨਾ ਆਏ ਵਾਪਸ ਰਦ ਕੋਈ ਕੋਈ
ਐ ਬੜਾ ਵਧੀਆ ਕਿ ਵਾਪਿਸ ਕਰਨ ਤੁਹਾਨੂੰ ਪਤਾ ਸਾਡੇ ਇਥ ਫ ਸੈਲਰ ਨਾ ਵਾਪ ਲੈਣ ਫਿਰ ਇਹ ਵੀ ਤੇ ਚੱਕ ਪੈਂਦਾ ਨਾ ਕਿ ਉਹ ਕਹਿੰਦੇ ਇੱਕ ਵਾਰ ਚੀਜ਼ ਲੈ ਲਈ ਤੇ ਵਾਪਿਸ ਨਹੀਂ ਕਰਦੇ। ਫਿਰ ਬਿੱਲ ਕੱਟ ਜਾਂਦਾ। ਹਾਂਜੀ ਇਹ ਤੇ ਹੈ ਪਰ ਓਨਲਾਈਨ ਦਾ ਵਧੀਆ ਫੰਡ ਵਸ ਬਿਲਕੁਲ ਵਾਪ ਵਾਪਸ ਕਰਨਾ ਤੇ ਪੈਸੇ ਵਾਪਸ ਕਰ
ਹਾਂ ਹਾਂ, ਨਹੀਂ ਪੈਸੇ ਵਾਪਸ ਕੀ ਜਿਵੇਂ ਤੁਸੀਂ ਹੁਣ ਓਨਲਾਈਨ ਪੇ ਕਰੋਗੇ ਨਾ ਤੇ ਤੁਹਾਡੇ ਪੈਸੇ ਨਾ ਉਹ ਐਪ ਦੇ ਵਿੱਚ ਹੀ ਰਹਿਣਗੇ, ਠੀਕ ਏ ਫੇਰ, ਤੁਸੀਂ ਜਿਵੇਂ ਕੋਈ ਹੋਰ ਚੀਜ਼ ਮੰਗਾਉਣੀ ਏ ਨਾ ਉਸ ਚੀਜ਼ ਦੀ ਪੇਮੈਂਟ ਵਿੱਚ ਉਹ ਪੈਸੇ ਤੁਹਾਡੇ ਕੱਟ ਜਾਣਗੇ।
ਅੱਛਾ, ਮਤਲਬ ਸਾਡੇ ਪੈਸੇ ਨੀ ਖਰਾਬ ਜਾਣਗੇ, ਮਤਲਬ
ਹਾਂਜੀ, ਹਾਂਜੀ, ਹਾਂਜੀ ਹਾਂਜੀ, ਮਤਲਬ ਹਾਂ, ਜਿਵੇਂ ਤੁਸੀਂ ਓਨਲਾਈਨ ਪੇ ਕੀਤੇ ਨੇ ਨਾ, ਹੁਣ ਤੁਸੀਂ ਵਾਪਿਸ ਕਰਤੀ ਏ ਚੀਜ਼, ਉਹ ਪੈਸੇ ਤੁਹਾਡੇ ਬੈਂਕ ਕਿਸੇ ਚ ਨੀ ਆਣਗੇ, ਉਹ ਪੈਸੇ ਤੁਹਾਡੇ ਐਪ ਵਿੱਚ ਰਹਿਣਗੇ। ਫੇਰ ਤੁਸੀਂ ਕੋਈ ਹੋਰ ਚੀਜ਼ ਪਸੰਦ ਕਰੋਗੇ ਤੇ ਉਹੀ ਓ ਪੈਸੇ ਕਟੀ ਕਿ ਤੁਹਾਡੀ ਉਹ ਚੀਜ਼ ਵਾਪਸ ਆ ਜਾਏਗੀ।
ਅੱਛਾ ਅੱਛਾ। ਤੇ ਫੇਰ ਬਹੁਤ ਵਧੀਆ ਗੱਲ ਏ, ਫਿਰ ਮੈਂ ਵੀ ਸੋਚ ਰਹੀ ਆ, ਮੈਂ ਔਨਲਾਈਨ ਤੁਸੀਂ ਮੈਨੂੰ ਜਦੋ ਉਹ ਲਿੰਕ ਸ਼ੇਅਰ
ਹਾਂਜੀ ਹਾਂਜੀ, ਜ਼ਰੂਰ ਓਨਲਾਈਨ ਸ਼ੇਅਰ ਕਰਾਂਗੀ, ਮੈ
ਕਿਉਂਕਿ ਤੁਹਾਨੂੰ ਪਤਾ ਗਰਮੀ ਬਹੁਤ ਏ, ਉੱਥੇ ਤੁਹਾਨੂੰ ਪਤਾ ਹਰ ਦੁਕਾਨ ਤੇ ਜਾ ਕੇ ਘੁੰਮਣ ਨਾਲ ਲੱਭਣਾ
ਹਾਂ, ਹੋਰ ਇੰਨੀ ਦੁਕਾਨਾਂ ਨੇ, ਮੈਂ ਤਾਂ ਇੱਥੋਂ ਲੋਕ ਲੋਕਲ ਲੈਂਦੀ ਨੀ ਯਮੁਨਾ ਨਗਰ ਤੋਂ ਲੈਂਦੀ ਆ ਸਮਾਨ, ਉੱਥੇ ਤਾਂ ਇੰਨੀ ਦੁਕਾਨਾਂ ਨੇ ਜਿੱਥੇ ਜਾਉ ਅੱਧਾ ਘੰਟਾ ਵੇਸਟ ਆ।
ਹਾਂ, ਇਹ ਗੱਲ ਫਿਰ ਤੁਹਾਨੂੰ ਪਤਾ ਇੱਕ ਸੇ ਇੱਕ ਵਰਾਇਟੀ ਵਿਖਾਉਣ ਤੇ ਬੰਦਾ ਕਨਫਿਊਜ ਹੋ ਜਾਂਦਾ, ਤੇ ਮੈਨੂੰ ਕੁੜਤੀ ਉਹ ਵਾਲੀ ਲੈਣੀ ਸੀ ਅੱਜ ਕੱਲ ਡੋਰੀ ਵਾਲੀ ਕੁੜਤੀ ਨੀ ਜਾਂਦੀ, ਉਹੀ ਜੋ ਨੈਕ ਤੇ ਜਾਂਦੀ ਏ ਡੋਰੀ।
ਕਿਹੜੀ ਹਾਂਜੀ, ਉਹ ਜਿਹੜੀ ਪਿੱਛੇ ਉਹ ਟਾਈਟ ਕਰਨ ਵਾਲੀ
ਇੱਕ ਤੇ ਓ ਵਾਲੀ ਏ, ਇੱਕ ਅੱਗੇ ਹੁੰਦੀ ਏ ਨੈਕ ਨੈਕ ਤੇ ਵੀ ਲੱਗੀ ਹੁੰਦੀ ਆ ਤ
ਹਾਂਜੀ ਹਾਂਜੀ, ਹਾਂ ਹਾਂ, ਆ ਗਈ ਸਮਝ ਜਿੱਥੇ ਸਨੈਕ ਤੇ ਬ
ਹਾਂ ਹਾਂ ਹਾਂ ਹਾਂ, ਟਾਏ ਕਰਨੇ ਉਹ ਬੜਾ ਸੋਹਣਾ ਲੱਗ ਮੈਨੂੰ ਉਹ ਕੁੜਤੀ ਚਾਹੀਦੀ, ਤੇ ਇੱਥੇ ਉਹ ਮਿਲਦੀ ਵੀ ਨਹੀਂ।
ਵੀ ਹੈਗੀ ਉਹਦੇ ਵਿੱਚ ਮੈਂ ਸਾਰੇ ਲਿੰਕ ਤੁਹਾਨੂੰ ਸ਼ੇਅਰ ਕਰ ਦਾਗੀ, ਤੁਸੀਂ ਟੈਨਸ਼ਨ ਨਾ ਲਉ। ਤੁਹਾਨੂੰ ਜਿਹੜੀ ਲੈਣੀ ਆ ਤੁਸੀਂ ਲੈ ਲੈਣਾ।
ਹਾਂਜੀ ਹਾਂਜੀ। ਤੁਸੀਂ ਬੜੀ ਚੰਗੀ ਗੱਲ ਕੀਤੀ।
ਹਾਂ, ਹਾਂਜੀ ਹਾਂ ਹਾਂ, ਹੋਰ ਦੱਸੋ। ਤੁਹਾਡੀ ਸੱਸ ਠੀਕ ਕੀ ਹੋ ਗਿਆ ਸੀ, ਉਹ ਬੜੇ ਬਿਮਾਰ ਹੋ ਗਏ ਸੀ ਨਾ ਪਿੱਛੇ?
ਠੀਕ ਨੇ ਉਹ ਤੁਸੀਂ ਆਈ ਵੀ ਵੇਖਣ।
ਹਾਂਜੀ ਆਵਾਂਗੀ ਜ਼ਰੂਰ ਆਵਾਂਗੀ। ਪਰ ਤੁਸੀਂ ਆਉਣਾ ਕਦੋਂ ਸਾਡੇ ਘਰ? ਕਦੇ ਅਸੀਂ ਆਫ ਲਾਈਨ ਸ਼ੋਪਿੰਗ ਕਰਨ ਲਈ ਚਲੇ ਜਾਂਗੇ।
ਕਰਾਂਗੀ ਫੇਰ ਮੈਂ ਤੁਹਾਨੂੰ ਨਾਲ ਲੈ ਜਾਂਗੀ ਤੁਹਾਨੂੰ ਤਾਂ ਜ਼ਿਆਦਾ ਪਤਾ ਵੈਸੇ ਵੀ ਦੁਕਾਨਾਂ ਦਾ।
ਹਾਂਜੀ ਕੋਈ ਗੱਲ ਨਹੀਂ ਕਿਸੇ ਦਿਨ ਆਫ ਲਾਈਨ ਸ਼ੋਪਿੰਗ ਕਰ ਲਾਂਗੇ ਤਾਂ ਇੰਜੋਏਮੈਂਟ ਵੀ ਹੋ ਜਾਏਗੀ ਤੁਸੀਂ ਘਰ ਵੀ ਆ ਜਾਣਾ ਆਪਣੇ ਬੱਚਿਆਂ ਨੂੰ ਲੈ ਥੋੜਾ ਇੰਜੋਏਮੈਂਟ ਹੋਜੇਗੀ ਹੋਰ ਕੀ ਐ।
ਹਾਂਜੀ ਬਸ ਛੁੱਟੀਆਂ ਦੇ ਵਿੱਚ ਹੀ ਆ ਜਾਣਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਨਾ ਜੋਬ ਕਰਨ ਲੱਗ ਜਾਂਗੇ ਫਿਰ ਮੇਰੇ ਟਾਈਮ ਨਹੀਂ ਹੋਣਾ ਬਿਲਕੁਲ ਵੀ। ਕੋਈ ਨਹੀਂ ਮੇਰਾ ਇੱਕ ਦੋ ਦਿਨ ਤੱਕ ਨਾ ਮੈਂ ਆਵਾਂਗੀ ਉਸੀ ਸਾਈਡ ਤੇ ਫਿਰ ਮੈਂ ਤੁਹਾਡੇ ਘਰ ਚੱਕਰ ਪਰ ਮੈਂ ਨਾ ਬਾਜ਼ਾਰ ਚਲਣਾ ਇੱਕ ਆਨਲਾਈਨ ਲਿੰਕ ਤੇ ਸ਼ੇਅਰ ਕਰੋਗੇ ਬਾਜ਼ਾਰ ਵੀ
ਹਾਂਜੀ-ਹਾਂਜੀ ਹਾਂ ਆਨਲਾਈਨ ਲਿੰਕ ਤਾਂ ਮੈਂ ਤੁਹਾਨੂੰ ਅੱਜ ਹੀ ਆਨਲਾਈਨ ਲਿੰਕ ਤਾਂ ਮੈਂ ਤੁਹਾਨੂੰ ਅੱਜ ਹੀ ਸ਼ੇਅਰ ਕਰ ਦਾਂਗੀ। ਆਫ ਲਾਈਨ ਤੇ ਬਈ ਤੁਸੀਂ ਫੋਨ ਕਰ ਦੇਨਾ ਅਸੀਂ ਚੱਲਾਂਗੇ ਬਾਜ਼ਾਰ।
ਸੋਹਣਾ ਲੱਗਦਾ
ਹਾਂਜੀ ਹਾਂ-ਹਾਂ ਜ਼ਰੂਰ। ਨਾਲੇ ਜਿਹੜਾ ਤੁਸੀਂ ਕਹਿ ਰਹੇ ਨਾ ਡੋਰੀ ਵਿੱਚ ਟਾਈ ਹੁੰਦੀ ਹੈ ਉਹ ਵਾਲਾ ਵੀ ਕਰਦਾਂਗੀ। ਸਾਰੇ ਲਿੰਕ ਸ਼ੇਅਰ ਕਰਦਾਂਗੀ। ਹਾਂਜੀ, ਠੀਕ ਹੈ ਹਾਂਜੀ ਠੀਕ ਠੀਕ ਹੈ ਸਤਿ ਸ੍ਰੀ ਅਕਾਲ ਜੀ।